ਹੈਲੋ, ਹੈਲੋ, ਹੈਲੋ। ਹੈਲੋ
ਹੈਲੋ।
ਮੈਡਮ ਆ ਰਹੀ ਹੈ ਆਵਾਜ਼ ਤੁਹਾਨੂੰ ਮੇਰੀ?
ਹੈਲੋ ਹੈਲੋ।
ਹਾਂਜੀ ਆਵਾਜ਼ ਆ ਜੀ ਹਾਂਜੀ ਮੈਡਮ ਹੈਲੋ, ਹਾਂ ਕੋਈ ਨੈਟਵਰ ਇਸ਼ੂ ਤਾਂ ਨੀ ਲੱਗ ਰਿਹਾ।
ਨਹੀਂ, ਨਹੀਂ ਪਹਿਲਾਂ ਹੋ ਗਿਆ ਸੀ।
ਹਾਂਜੀ ਉਸ ਟਾਈਮ ਹੋਇਆ, ਹੁਣ ਮੈਨੂੰ ਇਹ ਨੀ ਪਤਾ ਮੈਂ ਤੁਹਾਨੂੰ ਦੋ ਕਾਲਾਂ ਕਰੀਆਂ ਕਿ ਤਿੰਨ ਕਰੀਆਂ।
ਨਹੀਂ, ਨਹੀਂ ਪਹਿਲਾਂ ਮੈਂ ਤੁਹਾਨੂੰ ਇੱਕ ਕਰੀ ਠੀਕ ਹੈ। ਫੇਰ ਤੁਹੀ ਮੈਨੂੰ ਕੀਤੀ ਠੀਕ ਹੈ।
ਹਾਂਜੀ।
ਸਾਡੀ ਦੋ ਹੀ ਕੋਲਾਂ ਹੋਈਆਂ ਮੇਰੇ
ਹਾਂ ਦੋ ਹੀ ਹੋਈਆਂ ਬਟ ਉਸ ਚ ਮੈਡਮ ਇੱਕੋ ਹੀ ਸਾਡੀ ਦਸ ਮਿੰਟ ਤੋਂ ਉੱਪਰ ਸ਼ੋ ਹੋ ਰਹੀ ਹੈ।
ਦਸ ਮਿੰਟ ਤੋਂ ਉੱਪਰ ਸ਼ੋ ਹੋਈ ਹੈ।
ਨਹੀਂ ਦਸ ਮਿੰਟ ਕੁਛ ਤੀਹ ਕੁ ਤੇਰਾਂ ਕੁ ਸੈਕਿੰਡ ਮਤਲਬ ਛੇ ਸੌ ਤੋਂ ਉੱਪਰ ਹੁੰਦੇ ਨਾ ਮਿੰਟ ਉਸ ਚ
ਹਾਂ, ਹਾਂਜੀ, ਹਾਂਜੀ ਉਹ ਕੁਸ਼ ਨਹੀਂ ਹੁੰਦਾ।
ਦਸ ਮਿੰਟ ਤੋਂ ਤਾਂ ਉੱਪਰ ਹੀ ਹੋਈਆਂ ਦੋ ਗੱਲਾਂ ਬਟ ਮੇਰੇ ਚ ਤਾਂ ਉਹ ਇੱਕ ਹੀ ਦਿਖਾ ਰਿਹਾ।
ਨਹੀਂ ਨਹੀਂ ਦੋ ਕੋਲਾਂ ਹੋਈਆਂ ਸਾਡੀਆਂ।
ਹਾਂ ਮਤਲਬ ਮੈਂ ਉਹੀ ਕਹਿ ਰਹੀ ਨਾ ਇੱਕ ਤਾਂ ਛੇ ਇੱਕ ਤਾਂ ਦਸ ਮਿੰਟ ਤੋਂ ਬਾਬਰ ਛੇ ਸੌ ਛੇ ਦੋ ਮਤਲਬ ਸਕਿੰਟ ਦਿਖਾ ਰਿਹਾ ਬਟ ਇੱਕ ਦੋ ਸੌ ਪਚੀ ਸੈਕਿੰਡ ਦਿਖਾ ਰਿਹਾ ਨਾ।
ਉਹ ਕੋਈ ਨੀ ਹੋ ਜਾਏਗਾ ਠੀਕ ਇੱਕ ਤਾਂ ਸਾਡੀ ਵੇਸਟ ਹੋ ਗਈ ਸੀ ਨਾ।
ਹਾਂ, ਫੇਰ ਉਹੀ ਹੋਣੀ ਬਟ
ਉਹੀ ਵਾਲੀ ਹੋਣੀ ਏ ਨਹੀਂ ਉਹ ਤੇ ਸਾਡੀਆਂ ਦੋ ਕੋਲਾਂ ਪ੍ਰੋਪਰ ਲੱਗੀਆਂ। ਮੈਂ ਕਿਹਾ ਦੋ ਕੋਲਾਂ ਸਾਡੀਆਂ ਪ੍ਰੋਪਰ ਲੱਗੀਆਂ ਦਸ, ਦਸ ਮਿੰਟ ਦੀਆਂ।
ਪਤਾ ਨੀ ਮੈਡਮ ਮੇਰੇ ਤਾਂ ਹਜੇ ਸ਼ੋਅ ਨਹੀਂ ਹੋ ਰਹੀ ਆ ਜਿਹੜੀ ਪ੍ਰੋਪਰ ਲੱਗੀ ਬਸ ਮੇਰਾ ਉਵੇਂ ਤੁਹਾਨੂੰ ਲਾਸਟ ਕੋਲ ਆਈ। ਇੱਕ ਟਾਸਕ ਮੇਰਾ ਖਤਮ ਹੁਣ ਇਸ ਤੋਂ ਬਾਅਦ ਤੇ ਨਵੇਂ ਟਾਸਕ ਕਿੱਦਾਂ ਮਿਲੂ?
ਨਵੇਂ ਟਾਸਕ ਜਿਥੋਂ ਥੱਲੇ ਲਿਖਿਆ ਹੋਇਆ ਨਾ ਕਿ ਨਾ ਆਪਣਾ ਮਤਲਬ ਕੰਮ ਕੰਪਲੀਟ ਕਰਕੇ ਕਿ ਮਤਲਬ ਥੱਲੇ ਕੁਛ ਲਿਖਿਆ ਆਉੁੰਦਾ ਹੋਣਾ ਤੁਹਾਡਾ?
ਹਾਂਜੀ ਓਕੇ।
ਹਾਂ ਉੱਥੇ ਤੁਸੀਂ ਕਲਿੱਕ ਕਰਨਾ ਉਸ ਤੋਂ ਬਾਅਦ ਤੁਹਾਨੂੰ ਨਵੇਂ ਟਾਸਕ ਆਏ ਦੇ ਉਹਨੇ ਕਹਿਣਾ ਨਵੇਂ ਟਾਸਕ ਜਾਰੀ ਰੱਖਣ ਲਈ ਕਲਿੱਕ ਕਰੋ। ਫੇਰ ਤੁਸੀਂ ਕਲਿੱਕ
ਓਕੇ, ਓਕੇ, ਠੀਕ ਹੈ ਚਲੋ ਇਸ ਕੋਲ ਤੋਂ ਬਾਅਦ। ਪਤਾ ਲੱਗਣਾ ਕਿਉਂਕਿ ਉਸ ਤੇ ਹੁਣ ਮੇਰਾ ਇੱਕ ਟਾਸਕ ਹੀ ਦਿਖਾ ਰਿਹਾ।
ਠੀਕ ਹੈ ਠੀਕ ਹੈ ਕੋਈ ਨੀ ਹਾਂ ਠੀਕ ਹੈ ਕੋਈ ਨੀ ਉਸ ਤੋਂ ਬਾਅਦ ਨਵੇਂ ਟਾਸਕ ਸ਼ੁਰੂ ਹੋ ਜਾਨੇ ਫਿਰ ਤੁਹਾਡੀਆਂ ਦਸ ਦਸ ਕੋਲਾਂ ਹੋ ਜਾਣਗੀਆਂ ਕੰਪਲੀਟ।
ਹਾਂਜੀ ਹਾਂਜੀ ਬਟ ਉਸ ਚੋਂ ਵੀ ਛੇ ਕੀ ਹੈ ਮੇਰੀਆਂ ਹੋਈਆਂ ਕੰਪਲੀਟ। ਚਾਰ ਤਾਂ ਏਦਾਂ ਹੀ ਆ ਮਤਲਬ ਟੁੱਟਵੀਆਂ ਨਾ ਜਿਵੇਂ।
ਹਾਂ ਮੇਰੀਆਂ ਵੀ ਇਦਾਂ ਹੀ ਗਈਆਂ ਵੇਸਟ।
ਫੇਰ ਉਹੀ ਆ ਨਾ ਜੇ ਅਗਰ ਕੰਮ ਹੈ, ਤਾਂ ਪ੍ਰੋਪਰ ਕਿਉਂਕਿ ਦਸ ਛੇ ਜਿਹੜੀਆਂ ਚਾਰ ਕੋਲ ਉਹ ਵੀ ਤਾਂ ਇਥੇ ਜੁੜ ਨਈ ਹੈ ਨਾ ਸਾਡੇ ਏ ਤਾਂ ਹੈ ਨੀ ਕਿ ਜੋਸ ਟੋਕ ਦੀ ਤਰ੍ਹਾਂ ਸੀਗਾ ਵੀ ਹਾਂ, ਜਿਹੜੀ ਕੋਲ ਨਹੀਂ ਸੀ, ਅਸੀਂ ਦੁਬਾਰਾ ਓਹ ਕਰ ਸਕਦੇ ਸੀ।
ਹਾਂ ਉਹ ਸਿਸਟਮ ਨਹੀਂ ਹੈਗਾ ਉਹ ਖ਼ਤਮ ਹੋ ਜਾਂਦੀ ਹੈ ਇਹਦੇ ਵਿੱਚ
ਦੇ ਵਿੱਚ ਟ੍ਰਾਂਸਕ੍ਰਿਪਸ਼ਨ ਹੈ ਕੇ ਕੰਮ ਮਿਲੇਗਾ ਦੇਣਗੇ ਹੀ।
ਹਾਂ ਦੇਣਗੇ, ਤੀਹ ਤਰੀਕ ਤੱਕ ਕਿਹਾ ਸੀ ਮੈਨੂੰ
ਓਕੇ ਮਤਲਬ ਉਸ ਚ ਤਾਂ ਇੱਕ ਘੰਟੇ ਦਾ ਇੱਕ, ਇੱਕ ਹਜ਼ਾਰ ਕਹਿ ਰਹੇ ਨਾ।
ਹਾਂਜੀ, ਹਾਂਜੀ ਅਸੀਂ ਇੱਕ ਘੰਟੇ ਦਾ ਇੱਕ ਹਜ਼ਾਰ ਹੀ ਕਿਹਾ।
ਤੁਸੀਂ ਵੈਸੇ ਕਰਿਆ ਟਾਂਸਕ੍ਰਿਪਸ਼ਨ ਦਾ ਬਾ ਕਿਸਟ
ਨਹੀਂ ਇਸ 'ਚ ਨਹੀਂ ਕਰਿਆ ਮੈਂ
ਓਕੇ, ਮੈਂ ਕਿਹਾ ਥੋੜਾ ਆਈਡੀਆ ਲੱਗ ਜਾਂਦਾ ਨਾ ਵੀ।
ਨਹੀਂ, ਨਹੀਂ ਉਹ ਅੰਕਿਤਾ ਨਹੀਂ ਕਰਿਆ ਹੋਇਆ।
ਤੇ ਉਹ ਕਿੱਦਾਂ ਮਤਲਬ ਜਿੱਦਾਂ ਉਸ ਚ ਅਸੀਂ ਓਦਾਂ ਹੀ ਕਰਨਾ ਵੀਡੀਓ ਦੇਖ ਕੇ ਉਸ 'ਚ ਤੇ ਉਹ ਮੈਡਮ ਉਸ ਦਿਨ ਬੋਲ ਵੀ ਰਹੇ ਸੀ ਵੀ ਹਾਂ
ਹਾਂ ਓਡੀਓ ਸੁਣ ਕੇ, ਪਰ ਇਹ ਹੈਗਾ ਕੀ ਜੋਸ਼ ਟੈਗ ਮਤਲਬ ਉਹਦੇ ਵਿੱਚ ਆਪਾਂ ਮਤਲਬ ਨਹੀਂ ਨਾ ਲਾਉਂਦੇ ਸੀ। ਕੋਈ ਕੌਮਾ ਵਗੈਰਾ ਨਹੀਂ ਲਾਉਣਾ, ਕੋਈ ਮਤਲਬ ਕੁਛ ਨਹੀਂ ਲਾਉਣਾ ਨਾ ਆਪਾਂ ਫੁਲ ਸਟੋਪ ਲਾਉਣਾ, ਔਰ ਇਹਦੇ ਵਿੱਚ ਲਾਉਣਾ ਪੈਣਾ ਸਾਨੂੰ।
ਮੈਡਮ ਉਹ ਕਿੱਦਾਂ ਲਾਉਣਾ ਪਏਗਾ ਹੁਣ
ਉਹ ਆਪ, ਆਪੇ ਦੱਸਣਗੇ ਸਾਨੂੰ। ਹੁਣ ਜਿਵੇਂ ਕਈ ਕਹਿ ਦਿੰਦੇ ਨਾ ਆਹੋ, ਆਹੋ ਤੇ ਆਹੋ, ਆਹੋ ਤੋਂ ਬਾਅਦ ਡੰਡਾ ਪੈਂਂਦਾ।
ਆਹੋ ਤਾਂ ਡੰਡਾ ਹਾਂ ਡੰਡਾ ਪੈਂਦਾ ਹੈ ਪੰਜਾਬ
ਹਨਾ, ਹਨਾ ਬਸ ਉਹੀ ਚੀਜ਼ਾਂ ਸਾਨੂੰ ਥੋੜਾ ਗਾਈਡਲਾਈਨ ਦੱਸਣਗੇ ਆਪੇ
ਉਹੀ ਆ ਨਾ ਫੇਰ ਮਤਲਬ, ਵਨ ਥਾਂਉਸਡ ਹੈਗਾ ਬਟ ਹੈ ਥੋੜਾ ਔਖਾ ਹੀ ਕੰਮ
ਹਾਂ ਹੈ ਔਖਾ ਜਿਵੇਂ ਕਈ ਵਾਰੀ ਹੋ ਜਾਂਦਾ ਕਿ ਕੋਮਾ ਲਾਉਣਾ ਪੈ ਜੇ
ਹਮ, ਉਹਦੀ ਵੀ ਲਿਮਿਟ ਹੋਏਗੀ। ਲਿਮਿਟ ਹੋਏਗੀ ਕੰਮ ਦੀ, ਕਿ ਹਾਂ ਇੱਕ ਬੰਦਾ ਇੰਨੇ ਕੰਮ ਕਰ ਸਕਦਾ।
ਹੁਣ ਇਹ ਤੇ ਪਤਾ ਨੀ ਕਿੰਨੇ ਟਾਸਕ, ਉਹ ਆਪ ਹੀ ਟਾਸਕ ਪਾਉਂਦੇ ਆ।
ਹਾਂ ਇੱਕ ਘੰਟੇ ਦਾ ਹੈ ਨਾ ਫਿਰ ਉਹੀ ਅਗਰ ਚਲੋ ਦੋ ਘੰਟੇ ਵੀ ਲੱਗਣ ਪ੍ਰੋਪਰ ਤਾਂ ਵੀ ਠੀਕ ਹੈ। ਪਰ ਉਹੀ ਹੈ ਨਾ। ਪੇਮੈਂਟ ਵਗੈਰਾ ਆਉਣ ਦੀ ਗੱਲ ਹੈ ਉਸ ਚ ਤਾਂ ਇਹ ਸੀ ਨਾ ਜੋ ਸਟੋਕ 'ਚ ਸ਼ੋ ਨਹੀ ਇਸ 'ਚ ਇਹ ਹੈ ਵੀ ਚਲੋ ਕੋਈ ਆਵਾਜ਼ ਇੱਧਰ- ਉੱਧਰ ਆਵੇ ਕੋਈ ਦਿੱਕਤ ਨਹੀ ਹੈ।
ਹਾਂ ਨਹੀਂ, ਇਹਦੇ ਵਿੱਚ ਇਹ ਚੀਜ਼ ਨਹੀਂ ਹੈਗੀ।
ਹਾਂਜੀ, ਚਲੋ ਹੁਣ ਤੁਹਾਡੇ ਨਾਲ। ਫਿਰ ਨਹੀਂ ਹਾਂ ਹੁਣ ਮੈਂ ਤੁਹਾਡੀ ਇਸ ਤੋਂ ਬਾਅਦ ਦੇਖਦੀ ਮੈਨੂੰ ਕਿੰਨੇ ਟਾਸਕ ਸ਼ੋ ਹੁੰਦੇ ਹੈਗੇ।
ਚਲੋ ਠੀਕ ਨਹੀਂ, ਹਜੇ ਤੇ ਤੁਹਾਨੂੰ ਟਾਸਕ ਆਉਣਗੇ ਮੇਰੇ ਜਦੋਂ ਦਸ ਕੰਪਲੀਟ ਹੋਈਆਂ ਸੀ ਨਾ
ਹਾਂਜੀ- ਹਾਂਜੀ
ਉਸ ਤੋਂ ਬਾਅਦ ਮੈਂ ਥੱਲੇ ਕਲਿੱਕ ਕੀਤਾ ਨਾ, ਜਿੱਥੇ ਲਿਖਿਆ ਸੀ ਅੱਗੇ ਕੰਮ ਜਾਰੀ ਰੱਖੋ ਤੇ ਉਸ ਤੋਂ ਬਾਅਦ ਮੇਰੇ ਆਪ ਤਾਂ ਸ਼ੁਰੂ ਹੋ ਗਿਆ ਸੀ, ਫਿਰ ਮੈਨੂੰ ਪੰਜ ਟਾਸਕ
ਠੀਕ ਹੈ ਜੀ ਠੀਕ ਹੈ ਬਸ ਪਰਮਜੀਤ ਮੈਡਮ ਦੀਆਂ ਵੀ ਦੋ ਕਾਲਾਂ ਰਹਿੰਦੀਆਂ ਮੇਰੇ ਨਾਲ ਕਰਨ ਮਤਲਬ ਉਹਨਾਂ ਨੇ ਮੈਨੂੰ ਕਰਨੀਆਂ। ਹੁਣ ਉਹਨਾਂ ਨੂੰ ਮੈਸੇਜ ਕਰਿਆ ਸੀ, ਮੈਂ ਕਿਹਾ ਮੈਂ ਤੁਹਾਨੂੰ ਜ਼ਰਾ ਦਸ ਮਿੰਟ ਰੁਕ ਕੇ ਕਾਲ ਕਰਦੀ ਹਾਂ। ਹੁਣ ਮੈਂ ਜਦ ਨਵਾਂ ਟਾਸਕ ਹੋਏਗਾ ਫੇਰ ਉਹਨਾਂ ਨੂੰ ਕਰੂ
ਹਾਂ
ਦੋਨਾਂ ਨਾਲ ਫੇਰ ਤੁਹਾਡਾ, ਅਗਰ ਕੱਲ ਦਿਨ ਚ ਟਾਈਮ ਹੋਏਗਾ, ਤੁਸੀਂ ਮੈਨੂੰ ਮੈਸੇਜ ਕਰ ਦਿਓ ਦਸ ਗਿਆਰਾਂ ਵਜੇ ਤੋਂ ਬਾਅਦ।
ਦਸ ਗਿਆਰਾਂ, ਦਸ ਗਿਆਰਾਂ ਵਜੇ ਤੋਂ ਬਾਅਦ
ਹਾਂਜੀ
ਹਾਂਜੀ -ਹਾਂਜੀ, ਕੋਈ ਨਹੀਂ ਮੈਂ ਫਰੀ ਹੁੰਦੀ ਹਾਂ ਉਸ ਟਾਈਮ
ਕਿਉਂਕਿ ਫੇਰ ਸਵੇਰ ਦਾ ਸਾਡਾ ਫਿਰ ਘਰ ਦਾ ਰੂਟੀਨ ਵੀ ਹੈਨਾ।
ਹਾਂ ਨਹੀਂ, ਨਹੀਂ ਮੈਂ ਫ੍ਰਰੀ ਹੋ ਜਾਂਦੀ ਹੁੰਦੀ ਆ, ਫਿਰ ਇਹ ਹੈਗਾ ਕਿ ਮੈਂ ਮਤਲਬ ਆਪਣਾ ਕੰਮ ਨਾਲ -ਨਾਲ ਨਿਪਟਾਈ ਜਾਵਾਂਗੀ ਨਾਲ- ਨਾਲ ਕੋਲਿੰਗ ਕੋ ਜਾਂਏ
ਹਾਂ-ਹਾਂ। ਮੈਡਮ ਏਦਾਂ ਹੋ ਜਾਂਦੀ ਬੱਸ ਹੁਣ ਥੋੜ੍ਹਾ ਜਹਾ ਫੇਰ ਇਹ ਆ ਕਿ ਹੁਣ ਅ ਗੱਲ ਤਾਂ ਹੋ ਜਾਂਦੀ ਬਟ ਫਿਰ ਵੀ ਪ੍ਰੋਪਰ ਨੀ ਹੁੰਦੀ ਹੈਗੀ ਢੰਗ ਨਾਫਿਰ, ਕਈ ਵਾਰ ਨੈਟਵਰਕ ਛੋਰਾ ਦਾ ਕਦੇ ਕੁਛ ਹੋ ਜਾਂਦਾ, ਏਸ ਹਾਂਜੀ। ਜੇ ਹੁਣ ਜਿਵੇਂ ਸਾਨੂੰ ਪੰਜ ਮਿੰਟ ਹੋ ਗਏ ਆ ਚੱਲੋ, ਤੇ ਦੱਸ ਮਿੰਟ ਤੋਂ ਪਰ ਹਾਂ ਉਹੀ ਹੈ ਉਹੀ ਬਸ ਜਦੋਂ ਮੈਂ ਤੁਹਾਨੂੰ ਬਾਹਰ ਕਰ ਰਹੀ, ਕਰ ਰਹੀ ਸੀ ਨਾ ਕੋਲ ਉਸ ਟਾਈਮ ਮੇਰੀ ਸਿਮ ਮੈਨੂੰ ਪਤਾ ਨੀ ਕਿਆ ਹੋਇਆ ਮੇਰੀ ਸਿਮ ਬੰਦ ਹੋ ਗਈ ਸੀ। ਸਿਗਨਲ ਨੀ, ਆ ਰਹੇ ਸੀਗੇ। ਤੇ ਉਹ ਘਰੇ ਤਾਂ ਵਾਈਫਾਈ ਲੱਗਿਆ ਤੇ ਘਰੇ ਆ ਕੇ ਵਾਈਫਾਈ ਨਾਲ ਕਨੈਕਟ ਕਰਿਆ ਤਾਂ ਨੈਟ ਤਾਂ ਚੱਲ ਪਿਆ ਬਟ ਕੋਲਿੰਗ, ਕੁਛ ਟਾਈਮ ਬਾਅਦ ਮੇਰੀ ਸ਼ੁਰੂ ਹੋਈ ਆ।
ਚਲੋ ਕੋਈ ਗਲ ਨੀ। ਹੋ ਜਾਂਦਾ। ਨੈਟਵਰਕ ਦਾ ਬੜਾ ਪੰਗਾ ਹੁੰਦਾ ਕਈ ਵਾਰੀ।
ਹਾਂਜੀ ਤੇ ਮੈਡਮ ਤੁਸੀਂ ਡਿਗਰੀ ਕਿੱਥੋਂ ਕਰ ਰਏ ਕਿਹੜੇ ਕੋਲਜ ਤੋਂ ਅੰਮ੍ਰਿਤਸਰ
ਮੈਂ ਡੀ ਏ ਵੀ ਤੋਂ।
ਓ ਰੈਗੂਲਰ ਐਨਾ ਕਰਤਾ ਤੇ ਗ੍ਰੈਜੂਏਸ਼ਨ ਕਿਸ 'ਚ ਕਰੀ ਹੋਈ ਆ ਆਟਸ? ਓਕੇ-ਓਕੇ, ਠੀਕ ਆ ਠੀਕ ਹਾ ਫਿਰ ਤੁਹਾਡੀ ਸਟੱਡੀ ਚੱਲੇ। ਟ ਬੱਸ ਚਲੋ ਅੱਛਾ ਕੀਤਾ ਸਕੋਪ ਅੱਗੇ ਵੀ
ਬਸ ਸਕੋਪ ਹੀ ਲੱਭ, ਹਾਂਜੀ ਐਮ ਐਸ ਈ ਮੈਥਾਮੈਟਿਕਸ।
ਹਾਂ- ਹਾਂ ਨਈ ਮੈਥਮੈਟਿਕਸ 'ਚ ਹਨਾ, ਕਾਫੀ ਸਕੋਪ ਆ ਤੁਸੀਂ ਟਿਊਸ਼ਨਸ਼ ਵੀ ਪੜ੍ਹਾ ਸਕਦੇ ਬੱਚਿਆਂ ਨੂੰ। ਪਰਰੇ ਹਾ, ਇਹ ਵੀ ਤਾਂ ਹੈ, ਨਈ ਉ ਤਾਂ ਹਾਂ। ਉਹ ਤਾਂ ਹੈ ਈ ਆ ਹੁਣ ਜਿਵੇਂ ਮੇਰੀ ਤਾਂ ਗ੍ਰੈਜੂਏਸ਼ਨ ਅੱਠ ਚ ਹੋਈ ਆ ਮਾਸ ਐਮ ਜੀ 'ਚ ਕੀਤੀ ਹੋਈਆ, ਇੱਕ ਸਾਲ ਮੈਂ ਪੀਜੀ ਡੀਸੀ ਏ। ਕੀਤੀ ਹੋਈ ਆ ਬਾਕੀ ਵੈਸੇ ਮੇਰੇ ਕੰਪਿਊਟਰ ਕੋਰਸ ਆਏ ਆ, ਬਾਕੀ ਹੈਗਾ ਕਾਫੀ ਮੇਰਾ, ਪੀ ਸੀ ਐਸ 'ਚ ਹਾਂ ਮੈਡਮ ਬਸ ਹੁਣ ਵਦੀਆ ਈ ਵਦੀਆ ਹੁਣ ਜਾਂ ਤਾਂ ਪ੍ਰੋਪਰ ਜੋਬ ਮਿਲੀ ਹੋਵੇ ਨਾ ਤਾਂ ਗੱਲ ਐ। ਓ ਜਿਵੇਂ ਟੁੱਟ ਮਿਆ, ਟੁੱਟ ਮਿਆ ਇੱਕ ਸਾਲ ਲੱਗਿਆ ਦੋ ਸਾਲ ਲੱਗਿਆ ਚਲੋ ਜੀ।
ਐ ਤਾਂ ਗੱਲ ਬੜੀ ਅ ਇੱਥੋਂ ਕੰਮ ਕੁ ਥੋੜ੍ਹਾ ਖ਼ਰਾਬ ਹੋ ਜਾਂਦੈ।
ਤਦੀ ਫਿਰ ਮੈਂ ਸੋਚ ਰਹੀ ਸੀ ਮੈਂ ਕਿਹਾ ਚਲੋ ਵਰਕ ਹੋ ਹੋਮ ਮਿਲ ਜੇ। ਤੇ ਹੁਣ ਟਰਾਈ ਕਰ ਰਈਂ ਆ ਮੈਂ, ਕਈ ਵਾਰ ਚੱਲੋ ਜਿਦਾ ਹੁਣ ਤੁਸੀਂ ਜਾਂ ਮੈਂ ਕਈ ਵਾਰ ਬੰਦੇ ਨੂੰ ਕਿਸੇ ਨੂੰ ਨਾ ਕਿਸੇ ਨੂੰ ਕੋਈ ਨਾ ਕੋਈ ਨੌਲੇਜ ਹੁੰਦਾ। ਚਲੋ ਇੱਕ ਦੂਜੇ ਦੀ ਹੈਲਪ ਹੋ ਜਾਂਦੀ ਆਹੀ ਗੱਲ ਆ ਹੋਰ ਕਿਆ, ਕੰਮ ਚ ਕਰਨ ਨਾਂ ਅਸੀਂ ਆਪ ਕਰਨਾ ਉਹ ਤਾਂ ਕਿਸੇ ਨੇ ਕਰਨਾ ਨੀ ਅਗਰ ਅਸੀਂ ਤੁਸੀਂ ਮੈਂ ਤੁਹਾਨੂੰ ਦੱਸਦੀ ਤੁਸੀਂ ਮੈਨੂੰ ਕੰਮ ਤਾਂ ਸਾਮਣੇ ਵਾਲੇ ਨੇ ਖੁਦ ਈ ਕਰਨਾ ਤੁਸੀਂ ਤਾਂ ਸਿਰਫ਼ ਦੱਸਣਾ ਈਆ।
ਤੇ ਹੋਰ ਹੁਨ ਇਚ ਵੀ ਤੇ, ਕੰਮ ਆਪਾਂ ਆਪਣੇ ਆਪ ਈ ਕਰਦੇ ਪਏ ਆਂ। ਭਾਵੇਂ ਸਾਡੀ ਕੋਲਸ ਲੱਗਦੀ ਐ ਇਚ ਥੋੜਾ ਨੰਬਰ ਦਾ ਜੇ ਰੈਂਡਮਲੀ ਕਨੈਕਟ ਹੋਣ ਦਾ ਸਿਸਟਮ ਹੁੰਦਾ ਨਾ ਬੜ ਬਡੀ ਸੋਹਣੀ ਕੋੋਲਜ ਹੋਣੀਆ ਸੀ।
ਉਹੀ ਹੈ ਨਾ ਮੈਡਮ ਇਸ ਚ ਨੰਬਰ ਦੀ ਬੜੀ ਦਿੱਕਤ ਹੈਗੀ ਆ, ਹੁਣ ਜੇ ਅਸੀਂ ਕਿਸੀ ਹੋਰ ਦਾ ਵੀ ਨੰਬਰ ਲਈਏ ਮੰਨਲੋ ਸੀ ਕਿਸੇ ਫੈਮਿਲੀ ਮੈਂ ਉਹ ਅਗਰ ਕੋਲ ਤੇ ਬਿਜੀ ਐ ਫੇਰ ਨੰਬਰ ਸੋ ੜੀ ਸਾਡਾ ਲੱਗੇਗਾ।
ਆਹੋ ਉਹੀ ਤੇ, ਹੁਣ ਮੈਨੂੰ ਪਤਾ ਨੀ ਹੁਣ ਮੈਂ ਇਸ ਤਾਡੇ ਤੋਂ ਬਾਦ ਮੈਂ ਕੀਦੇ ਨਾਲ ਕੋਲ ਕਰਨੀਆ ਨੇ।
ਨਹੀਂ ਤੁਸੀਂ ਚਲੋ ਇਹ ਨਾ ਦਿਨ ਚ ਤਾਂ ਕੱਲ ਮੈਂ ਤਾਂ ਤੁਹਾਡੇ ਨਾਲ ਕਰ ਸਕਦੀ ਨਾ। ਉਸ ਤੋਂ ਬਾਦ ਤਾਂ ਫਿਰ ਹੁਣ ਮੇਰਾ ਪਤਾ ਨੀ ਮੈਂ ਕਿਹਦੇ ਨਾਲ ਕਰਾਂ ਕਿਉਂਕਿ ਹੋਰ ਮੈਨੂੰ ਇੰਨਾ ਕਿਸੇ ਦਾ ਪਤਾ ਨੀ। ਇਹ ਚਲੋ ਪਰਾਂ, ਹਾਂ ਫਿਰ ਉਹੀ ਹੈ ਨਾ ਨਹੀਂ ਮੈਡਮ ਮੈਂ ਤਾਂ ਹਜੇ ਸਿਰਫ ਪਰਮਜੀਤ ਮੈਡਮ ਨਾ ਕਰ ਰਹੀ ਦੋ ਦਿਨ ਤੋਂ, ਉਹ ਵੀ ਟੁੱਟਣੀਆਂ-ਟੁੱਟਣੀਆਂ। ਕਿਉਂਕਿ ਉਹ ਵੀ ਹਾਊਸ ਵਾਈਫ ਉਹਨਾਂ ਦੇ ਵੀ ਦੋ ਬੱਚੇ ਆ ਤੇ, ਬਸ ਓਨਾਂ ਦੇ ਵੀ ਕੰਮ-ਕਾਰ ਹੋਣ ਵੀ ਵਸ ਟੈਮ ਨਹੀਂ ਹੈਗਾ ਆ, ਸਾਰਾ ਸਿਸਟਮ ਉਹ ਵੀ ਸਾਰਾ ਸਿਸਟਮ ਜਾਂ
ਉਹੀ ਸਾਰਾ ਸਿਸਟਮ ਹਿਲ ਜਾਂਦਾ ਹੈਗਾ ਹੈ।
ਹਾਂਜੀ ਹਾਂਜੀ। ਚਲੋ ਫੇਰ ਵੀ ਇਹਨਾਂ ਦੀ ਪੇਮੈਂਟ ਅੱਛੀ ਹੈ ਦੱਸ ਮਿੰਟ ਦੇ ਸੌ ਰੁਪਏ। ਅੱਸੀ ਰੁਪਏ ਮਿਲ ਰਹੇ ਹੋਰ ਮੈਡਮ ਕਿਆ ਚਾਹੀਦਾ।
ਕੀ ਚਾਹੀਦਾ ਸੱਚੀ ਜ ਜੇ ਉਹਨਾਂ ਨੇ ਸਾਨੂੰ ਜ਼ਿਆਦਾ ਮਤਲਬ ਰੱਖਿਆ ਹੁੰਦਾ ਨਾ ਜਿਵੇਂ ਅੱਧਾ ਘੰਟਾ ਕੋਲਿੰਗ ਕਰੋ। ਫੇਰ ਤੁਹਾਨੂੰ ਸੌ ਮਿਲੇਗਾ ਜਾਂ ਘੰਟੇ ਦਾ ਸੌ ਮਿਲੇਗਾ ਫੇਰ ਸਾਨੂੰ ਬੜੀ ਪਰੇਸ਼ਾਨੀ ਹੋਣੀ ਸੀ।
ਹਾਂਜੀ ਹਾਂਜੀ ਉਹੀ ਹੈ ਨਾ। ਇਸ ਚ ਇਹ ਬੈਨੀਫਿਟ ਹੈ ਵੀ ਦਸ ਮਿੰਟ ਦਾ ਕਾਫ਼ੀ ਉਹ ਹੈਗਾ ਆ। ਹਾਂ ਮਿਲ ਰਿਹਾ ਫਾਇਦਾ ਮੈਡਮ ਮੇਰਾ। ਟਾਈਮ ਅੱਠ ਤੋਂ ਉੱਪਰ ਹੀ ਹੋਣਗੇ।
ਠੀਕ ਹੈ ਠੀਕ ਹੈ ਪਤਾ ਕੀ ਉਹ ਮੇਰੇ ਟੀਂਨ ਦੇ ਲੋਕ ਲੱਗਿਆ ਨਾ ਤੇ ਫਰ ਓਪਨ ਚ ਬੜੀ ਮੁਸ਼ਕਿਲ ਹੋਣੀ ਸੀ।
ਅੱਠ ਮਿੰਟ ਚਾਲੀ ਸੈਕਿੰਡ ਹੋ ਗਿਆ। ਬਸ ਨੌ ਮਿੰਟ ਹੋਨ ਵਾਲੇ ਕੰਪਲੀਟ ਡੇਢ। ਘਰ ਦੋ ਕੁ ਮਿੰਟ ਹੋਰ ਹੈ
ਓਕੇ ਓਕੇ ਫੇਰ ਠੀਕ ਹੈ ਪਤਾ ਕੀ ਪਤਾ ਨੀ ਲੱਗਦਾ ਕਈ ਵਾਰੀ ਇੱਕ ਕਲ ਮੇਰੀ ਜਦੋਂ ਪਰਮਜੀਤ ਦੀ ਦੇ ਨਾਲ ਗੱਲ ਹੋਈ ਨਾ ਤੇ ਸਾਨੂੰ ਗੱਲਾਂ ਕਰਦੇ ਕਰਦੇ ਪਤਾ ਹੀ ਨੀ ਲੱਗਾ ਕਿ ਕਦੋਂ ਟਾਈਮ ਕਿੱਥੇ ਚਲਾ ਗਿਆ ਆਪੇ ਕੋਲ
ਸਹੀ ਗੱਲ ਹਾਂਜੀ ਉਹ ਤਾਂ ਹੈ।
ਫੇਰ ਉਸ ਤੋਂ ਬਾਅਦ ਹੀ ਧਿਆਨ ਰੱਖਦੀ ਵੀ ਮੈਂ ਮੈਂ। ਇਹਿ ਨਾ ਹੋਵੇ ਬਾਅਚੋ ਕੋਲ ਐਕਸੈਪਟ ਨਾ ਆਵੇ।
ਟਾਈਮ ਦੇਖ ਲ ਬੱਸ। ਨੌ ਮਿੰਟ ਨੌ ਨੌ ਮਿੰਟ ਦੱਸ ਸਕਿੰਟ ਹੋਏ ਆ।
ਹਾਂਜੀ ਕੋਈ ਗੱਲ ਨੀ ਕੋਈ ਗੱਲ ਨਹੀਂ ਏਦਾਂ ਵਧੀਆ ਜਿਦੇ ਨਾਲ ਪਤਾ ਕੀ ਲੇਡੀਜ਼ ਉਹਨਾਂ ਦੀ ਗੱਲ ਆਰਾਮ ਨਾਲ ਹੋ ਜਾਂਦੀ ਹੈ ਜੈਂਟਸ ਨਾਲ ਔਖਾ ਹੈ।
ਸਹੀ ਗੱਲ ਆ ਮੇਰੀ ਬਸ ਫਿਰ ਜਿਹੜਾ ਮੈਂ ਜੋਸ਼ਟੋਕ ਚ ਕੀਤਾ ਉਸ ਚ ਮੇਰੀ ਨਾ ਮੋਸਟਲੀ ਇਹਨਾ ਨਾਲ ਫੀਮੇਲ ਨਾਲ ਹੀ ਗੱਲ। ਹਾਂ ਪੰਜਾਬੀ ਮੁੰਡਿਆਂ ਨਾਲ ਹੁੰਦੀ ਸੀ ਬਟ ਬਹੁਤ ਰਿਹਾ।
ਹਾਂ ਦੇਖੋ ਹਿੰਦੀ ਵਾਲੇ ਵੀ ਬੜੇ ਆ ਜਾਂਦੇ ਆ ਵਿੱਚ ਦੂਜੀ ਭਾਸ਼ਾਵਾਂ ਦੇ ਬੜੇ ਆ ਜਾਂਦੇ ਆ।
ਉਹੀ ਮੈਡਮ ਕਈ ਹਿੰਦੀ ਚ ਨਹੀ ਜਿਹਨਾਂ ਨੂੰ ਪੰਜਾਬੀ ਨ੍ਹੀਂ ਸਮਝ ਆਉਂਦੀ ਉਹ ਵੀ ਕੰਮ ਕਰ ਰਹੇ ਸੀ ਅਜ।
ਹਾਂ ਹਾਂ ਸਹੀ ਉਹੀ ਕੰਮ ਕਰ ਰਹੇ ਸੀ।
ਕੀ ਕੰਮ ਨੀ ਕਰਿਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸੀ ਬਟ ਉਹ ਹਿੰਦੀ ਤੋਂ ਲੱਗੇ ਹੋਏ ਸੀ। ਪੰਜਾਬੀ ਹਿੰਦੀ ਬੋਲਦੇ।
ਅਗਲੇ ਨੇ ਟਰਾਂਸਕ੍ਰਿਪਸ਼ਨ ਬੜੀ ਕੀਤੀ ਮੈਂ ਹਿੰਦੀ ਵਾਲਿਆਂ ਨੇ ਪੁੱਛਿਆ ਉਹ ਕਹਿੰਦਾ ਮੈਂ ਟਰਾਂਸਕ੍ਰਿਪਸ਼ਨ ਦੇ। ਗਡੀ ਕਰ ਲਈ ਮੈਂ ਬਹੁਤ ਤੁਹਾਡੇ
ਹਾਂਜੀ ਓ ਮੈਡਮ ਅਸੀਂ ਪੰਜਾਬੀ ਲੋਕ। ਮਾਰ ਖਾਂਦੇ ਸਨ ਇੰਗਲਿਸ਼ ਹਿੰਦੀ ਪੰਜਾਬੀ ਤੋਂ ਇਲਾਵਾ ਅਦਰ ਲੈਂਗੁਜ ਬਹੁਤ ਘੱਟ। ਜਿਹਨਾਂ ਨੂੰ ਆਂਦੀ ਹੈ ਉਹਨਾਂ ਨੂੰ ਇੰਗਲਿਸ਼ ਆਂਦੀ ਹੈ ਅਗਲਿਆਂ ਨੂੰ ਉਹ ਸਾਰੀ ਲੈਂਗਵੇਜ ਆਉਂਦੀ ਗਈਆਂ ਹਨ ਜਿਹੜੇ ਏਦਾਂ ਹੈਗੇ ਜਿਵੇ ਮੈਡਭ ਹੁਣ ਸਾਨੂੰ ਦੱਸ ਮਿੰਟ ਦ ਅਸੀਂ ਤੀਹ ਸਕਿੰਟ ਤੱਕ ਕੋਲ ਤੀ ਕਿਹਾ ਹੋ ਗਏ ਦੱਸ ਮਿੰਟ ਠੀਕ ਹੈ। ਮੈਡਮ ਪੰਦਰਾਂ ਸਕਿੰਡ ਹੋ ਗਏ। ਬੱਸ ਓਕੇ ਜੀ ਧੰਨਵਾਦ ਠੀਕ ਹੈ ਓ। ਕਿਸ।